ਹਾਂਜੀ, ਨਮਸਤੇ ਜੀ ਕੀ ਹਾਲ ਚਾਲ।
ਨਮਸਤੇ ਜੀ, ਹੋਰ ਵਧੀਆ ਜੀ, ਤੁਸੀਂ ਸੁਣਾਓ ਤੁਹਾਡਾ ਕੀ ਹਾਲ-ਚਾਲ?
ਅਸੀਂ ਵੀ ਬਹੁਤ ਵਧੀਆ, ਹੋਰ ਤੁਸੀਂ ਦੱਸੋ ਤੁਹਾ ਪਰਿਵਾਰ ਸਭ ਠੀਕ ਹੈ ਤੁਆਡੇ
ਹਾਂਜੀ-ਹਾਂਜੀ ਘਰ ਪਰਿਵਾਰ ਸਭ ਠੀਕ-ਠਾਕ ਹੈ। ਸਾਡੇ ਦਾ ਹਾਂਜੀ ਉੱਪਰ ਨੀਚੇ ਚੱਲਦਾ ਬਾਕੀ ਉੱਪਰ ਨੀਚੇ ਚੱਲਦਾ ਰਹਿੰਦਾ ਵਾ
ਅੱਛਾ-ਅੱਛਾ ਠੀਕ ਐ।
ਹੂੰ।
ਹਾਂ, ਬਹੁਤ ਵਧੀਆ। ਓ ਬਸ ਕੁਛ ਨੀ, ਅਹ ਬਸ ਏਦਾਂ ਈ ਆ ਹਲੇ ਤਾ ਲੇਟੇ ਹੋਏ ਸੀਗੇ। ਫਰੀ ਸੀਗੇ ਮਤਲਬ ਹਾਂਜੀ ਵੀ ਫੋਨ ਵੀਡੀਓਜ਼ ਬਣਾਦੇ ਆ ਨਾ ਬਸ ਉਈ ਦੇਖਣੀ ਸੀਗੀ ਕੱਲ੍ਹ ਗਏ ਸੀਗੇ ਨਹਿਰੂ ਪਾਰਕ। ਤੇ ਉਹਦੀ ਵੀਡੀਓਜ਼ ਅਸੀਂ ਨਾ ਉੱਥੇ ਗਏ ਸੀਗੇ, ਤੇ ਕਾਫੀ ਏ ਨਾ ਫਾਊਂਟੇਨਜ ਵਗੈਰਾ ਲੱਗੇ ਹੋਏ ਨੇ ਤੇ ਉਹ ਹਾਂਜੀ ਤੇ ਉਹ ਬਸ ਇੰਜੋਏ ਵਗੈਰਾ ਕੀਤਾ ਰਾਤੀ ਕਾਫੀ।
ਹਾਂਜੀ।
ਤੇ ਉਹੀ ਵੀਡੀਓਜ਼ ਦੇਖ ਰਹੀ ਸੀ ਤੇ ਨਾਲੇ ਉਹ ਪਾਦੇ ਨਾ ਇੰਸਟਾ ਤੇ ਬਸ ਸ਼ੌਂਕ ਹੈਗਾ, ਹੈਗਾ ਥੋੜਾ ਜਿਹਾ ਨਾ। ਕਿ ਇੰਸਟਾ ਤੇ ਵੀਡੀਓਜ਼ ਵਗੈਰਾ ਪਾਣ ਦਾ ਇਹਨੇ ਨਾਲ ਹੀ ਆਪਾਂ ਖੁਸ਼ ਹੋ ਜਾਂਨੇ ਆਂ, ਬਸ ਓਹੀ ਦੇਖਦੀ ਸੀਗੀ।
ਅੱਛਾ- ਅੱਛਾ।
ਹਾਂਜੀ- ਹਾਂਜੀ ਬਸ ਬਹੁਤ ਰੋਟੀ-ਪਾਣੀ ਤਾਂ ਕਦੋਂ ਦਾ ਖਾ ਲਿਆ। ਬਸ ਹੁਣ ਉੱਠਣਗੇ ਸਾਰੇ ਤੇ ਫੇਰ ਚਾਹ-ਚੂ ਦਾ ਦੇਖ ਰੱਖਾਂਗੇ ਚਾਹ ਬਣਾਵਾਂਗੇ ਬਸ ਗਰਮੀ ਹੋ ਰਹੀ ਐ, ਚਾਹ ਤੇ ਪੀਣ ਦਾ ਮਨ ਨੀ ਹੁੰਦਾ। ਬਸ ਫੇਰ ਵੀ ਵੱਡੇ ਕਹਿੰਦੇ ਨੇ ਕਿ ਚਾਹ ਪੀਣੀ ਐ।
ਪੀਲੋ ਠੰਡਾ ਪੀਲੋ।
ਠੰਡਾ ਵੀ ਪੀ ਪੀ ਕੇ ਠੰਡਾ ਵੀ ਕਿੰਨਾ ਈ ਪੀਏ ਤੁਸੀਂ ਆਪ ਦੱਸੋ?
ਠੰਡਾ ਠੰਡ ਠੰਡਾ-ਠੰਡਾ ਕਈ ਤਰੀਕੇ ਦਾ ਹੁੰਦਾ ਵਾ ਨਿੰਬੂ ਪਾਣੀ ਹੁੰਦਾ ਜੇ ਜਲਜੀਰਾ ਹੁੰਦਾ ਜੇ
ਸੀਆ ਸੀਡਸ ਆਂਦੇ ਆ ਹੋਰ ਹੋਰ ਵੀ ਬਥੇਰਾ ਦਾ ਕੁਛ ਬਣਾ ਲੋ
ਨਾ ਅ ਕੀ ਕਹਿਦੇ ਨੇ ਜਲਜੀਰਾ ਆਇਆ ਹੋਇਆ ਅੱਜਕੱਲ੍ਹ ਨਾ ਜਲਜੀਰੇ ਦੀ ਪੂਰੀ ਰੇਲ ਬਣੀ ਹੋਈ ਹੀ ਆ ਓਨਾਂ ਮੇਰੇ ਫਾਦਰ ਇਨਲੌ ਹੈਗੇ ਨੇ ਨਾ ਓ ਲੈ ਆਏ ਸੀਗੇ ਜਲਜੀਰੇ ਦੇ ਪੈਕੇਟ ਠੀਕ ਐ ਤੇ ਓ ਨਾ ਬਸ ਫਿਰ ਕੋਈ ਇੱਧਰੋਂ ਆ ਜਲਜੀਰਾ ਕੋਈ ਉੱਧਰੋਂ ਕਿਉਂਕਿ ਓਸਾਹਮਣੇ ਪਏ ਨੇ ਤੇ ਉਹ ਫਟਾਫਟ ਬਟ ਬਣ ਵੀ ਜਾਂਦਾ ਕਿਉਂਕਿ ਪੈਕੇਟ ਹੀ ਤੇ ਚੀਨੀ ਖੋਲ ਕੇ ਪੈਕੇਟ ਈ ਤੇ ਪਾਣਾ ਹੁੰਦਾ। ਤੇ ਬਸ ਫੇਰ ਉਹਦੇ ਚ ਉਹ ਔਰ ਅੱਛਾ ਵੀ ਲੱਗਦਾ ਟੇਸਟੀ ਵੀ ਬਹੁਤ ਲੱਗਦਾ ਬਹੁਤ ਸਵਾਦ ਜੇ ਤੁਸੀਂ ਵੀ ਟਰਾਈ ਕਰਕੇ ਦੇਖ ਹਾਂਜੀ ਬਸ ਨਿੰਬੂ ਵੀ ਪਏ ਹੋਏ ਨੇ, ਪਰ ਨਿੰਬੂ ਪਾਣੀ ਚ ਥੋੜਾ ਜਾ ਜ਼ਿਆਦਾ ਮਿਹਨਤ ਲੱਗਦੀ ਐ ਆਏ ਜਲਦੀ ਬਣ ਜਾਂਦਾ ਤਾਂ ਕਰਕੇ ਫੇਰ ਫਿਰ ਇਹੀ ਫਟਾਫਟ ਬਣਾ ਕੇ ਪੀ ਲੈਂਦਾ ਤਾਂ ਕਿ ਥੋੜਾ ਠੰਡਾ-ਠੰਡਾ ਮਹਿਸੂਸ ਹੋਏ।
ਹੂੰ, ਨਿੰਬੂ ਪਾਣੀ ਮੈਂ ਤੁਹਾਨੂੰ ਦੱਸਾਂ, ਮੈਂ ਅੱਜ ਕਿਸੇ ਦੇ ਘਰ ਗਿਆ ਕਸਟਮਰ ਦੇ ਘਰ ਨਿੰਬੂ ਪਾਣੀ ਤਾਂ ਦਿੱਤਾ ਈ ਦਿੱਤਾ। ਨਿੰਬੂ ਪਾਣੀ ਦੇ ਵਿੱਚ ਉਨ੍ਹਾ ਨੇ ਰੂਹ ਉਪਜ਼ਾ ਪਾਇਆ ਹੋਇਆ ਸਮਝ ਨਾ ਆਈ, ਕਿ ਮਿੱਠਾ ਪਾਣੀ ਐ ਜਾਂ ਨਮਕੀਨ ਪਾਣੀ ਐ।
ਤੁਸੀਂ ਤੇ ਐਤੇ ਤੁਸੀਂ ਮੈਨੂੰ ਬਹੁਤ ਵਧੀਆ ਦੱਸਿਆ, ਤੁਹਾਨੂੰ ਤੁਸੀਂ ਤੁਹਾਨੂੰ, ਫੇਰ ਕਿੱਦਾਂ ਦਾ ਲੱਗਾ ਉਹ?
ਮਤਲਬ, ਕੁਛ ਇੰਨਾ ਖ਼ਾਸ ਨੀ ਲੱਗਿਆ। ਮਤਲਬ ਮਿੱਠਾਪਨ ਵੀ ਆ ਰਿਹਾ, ਤੇ ਨਮਕੀਨ ਨਮਕੀਨ ਟੇਸਟ ਵੀ ਆ ਰਹਾ ਸੀ।
ਅੱਛਾ- ਅੱਛਾ ਨਹੀਂ ਉਹ ਨਾ ਹੈ? ਮੇਰੇ ਨਾ ਇੱਧਰ ਜਿਹੜੇ ਪੇਕੇ ਨੇ ਨਾ, ਉਹ ਵੀ ਇਏਦਾਂ ਹੀ ਪੀਂਦੇ ਨੇ। ਉਹ ਨਾ ਮੈਂ ਉਹਨਾਂ ਦਾ ਘਾਰ ਰਹਿਣ ਗਈ ਸੀਗੀ, ਤੇ ਫੇਰ ਉਹਨਾਂ ਨੇ ਨਾ, ਇੱਦਾਂ ਹੀ ਕੀਤਾ, ਪਹਿਲੇ ਤਾਂ ਉਹਨਾਂ ਨੇ ਸ਼ਿਕੰਜਵੀ ਜਿੱਦਾਂ ਨਿੰਬੂ ਪਾਣੀ ਬਣਾਉਂਦੇ ਹੈ। ਉਹਨਾਂ ਨੇ ਉਹ ਬਣਾਇਆ। ਫੇਰ ਉਹਨਾਂ ਨੇ ਪਤਾ ਕੀ ਕੀਤਾ, ਮੈਂ ਤੇ ਨਿੰਬੂ ਪਾਣੀ ਪੀਤਾ ਲੇਕਿਨ ਉਹ ਨੇ ਨਾ ਰੂਅਬਸਾ ਵੀ ਪਾ ਦਿੱਤਾ, ਜਿਹੜਾ ਪਿੰਕ ਕਲਰ ਦਾ ਹੁੰਦਾ। ਠੀਕ ਹੈ ਉਹ ਵੀ ਪਾ ਦਿੱਤਾ। ਤੇ ਉਹ ਮਤਲਬ ਮੇਰੇ ਜਿਹੜੇ ਬ੍ਰਦਰ ਨੇ, ਉਹ ਪਾ ਕੇ ਪੀ ਰਹੇ ਸੀਗੇ ਤੇ ਮੈਂ- ਹੈਰਾਨ ਹੋਦੀ ਸੀਗੀ, ਕਿ ਇਹ ਕਿਵੇਂ? ਪਾਣੀ ਪੀ ਰਹੇ ਨੇ ਕਿ ਮਿੱਠਾ ਪਾਣੀ ਪੀ ਰਹੇ ਨੇ, ਕੀ ਪੀ ਰਹੇ ਰਹੇ ਨੇ ਏਹ, ਫੇਰ ਨੂੰ ਪੁੱਛ ਹੀ ਲਿਤਾ। ਤਾਂ ਕਹਿੰਦੇ ਇਹਦੇ ਚ ਪਾ ਕੇ ਪੀ ਕੇ ਦੇਖ, ਬੜਾ ਸਵਾਦ ਲੱਗਦਾ ਕਹਿੰਦੇ। ਬਸ ਕਈ ਲੋਕ ਬਹੁਤ ਲੋਕੀ ਪੀਂਦੇ ਨੇ ਕਹਿੰਦੇ। ਸਵਾਦ ਲੱਗਦਾ, ਹਾਂਜੀ ਤੇ ਫੇਰ ਤਾਂ ਮੈਨੂੰ ਉਹ ਗੱਲ ਯਾਦ ਆ ਗਈ ਤੁਹਾਡੀ ਇਸ ਗੱਲ ਤੋਂ ਵੀ ਤੁਸੀਂ ਇਕੱਲੇ ਨੀ ਹੋ। ਜਿੰਨੇ ਪਿਤਾ ਮੈਂ ਵੀ ਇਹ, ਪਹਿਲੇ ਓਬਜ਼ਰਵ ਕਰ ਚੁੱਕੀ ਹਾ, ਮੈਂ ਵੀ ਦੇਖ ਚੁੱਕੀ ਆਂ ਤੇ ਉੱਧਰ ਵੀ ਪੀਂਦੇ ਨੇ। ਹਾਂਜੀ ਬਟ ਮੈਨੂੰ ਵੀ ਇਨਾ ਕੁ- ਖ਼ਾਸ ਲੱਗਾ ਨੀ ਸੀ। ਮੈਨੂੰ ਤੇ ਆਪਣਾ ਨਿੰਬੂ ਪਾਣੀ ਬੈਸਟ ਲੱਗਿਆ।
ਉਹੀ ਕਿਆ ਜਾਂ ਤਾਂ ਨਮਕੀਨ ਹੋ ਜਾਏ, ਜਾਂ ਮਿੱਠਾ ਹੋ ਜਾਏ।
ਹਾਂਜੀ- ਹਾਂਜੀ ਮਿੱਠਾ ਪਾਣੀ ਵੀ ਅ ਗਰਮੀਆਂ ਨੇ ਅੱਜ- ਕੱਲ ਤੇ ਇਹ ਹੀ ਬਸ ਮਿੱਠਾ ਪਾਣੀ ਕਦੇ ਬਣਾ ਲਓ। ਦੁੱਧ ਚ ਮਤਲਬ ਉਹ ਚੀਨੀ ਘੋਲੋਂ ਪਾਣੀ ਪਾਓ। ਤੇ ਨਾਲੇ ਰੋਅਫਜ਼ਾ ਪਾ ਦੋ, ਕੱਚੀ ਲੱਸੀ ਵਾਂਗ ਜਿਵੇਂ ਬਣਦੀ ਆ, ਉਹ ਬਹੁਤ ਅੱਛੀ ਹੁੰਦੀ ਹੈ। ਸਾਡੇ ਅੰਦਰ ਦੀ ਗਰਮੀ ਵੀ ਜਿਹੜੀ ਹੁੰਦੀ ਹੈ। ਉਹ ਸਾਰੀ ਨਿਕਲ ਜਾਂਦੀ ਹੈ। ਅਸੀਂ ਜ਼ਿਆਦਾ ਘੱਟ- ਵੱਧ। ਪਾਣੀ ਵੀ ਪੀਤਾ ਜਾਂਦਾ ਹੈ। ਅੰਬ ਵੀ ਖਾ ਹੀ ਰਿਹਾ ਆ ਤੁਹਾਨੂੰ ਪਤਾ।
ਹਾਂਜੀ।
ਉਹਦੇ ਕਰਕੇ ਉਹ ਸਾਰੀ ਗਰਮੀ- ਗੁਰਮੀ ਨਿਕਲ ਜਾਂਦੀ ਹੈ। ਉਹ ਕਿੱਥੇ ਪੀਣਾ ਹੀ ਚਾਹੀਦਾ ਡੇਲੀ ਨਾ ਇਕ ਗਲਾਸ ਤੇ।
ਹਾਂਜੀ ਸਹੀ ਗੱਲ ਹੈ ਜੀ।
ਹਾਂਜੀ- ਹਾਂਜੀ ਬਸ ਇਹੀ ਚੱਲ ਰਿਹਾ, ਗਰਮੀਆਂ ਚ ਤਾਂ। ਹ ਹੋਰ ਤੇ ਕੁਛ ਨੀ ਚਾਹ ਤੇ? ਪੀਣ ਦਾ ਮਨ ਨਹੀਂ ਕਰਦਾ ਬਸ ਇੱਕ ਵਾਰੀ ਪੀ ਲਈ ਦੀ ਹੈ।
ਅੱਛਾ ਜੀ।
ਹੋਰ, ਹੋਰ ਸੁਣਾਓ ਇਥੇ ਆਪਣੇ ਹਾਂਜੀ- ਹਾਂਜੀ।
ਮੈਂ ਕਿਹਾ ਅੱਜ ਕੱਲ ਸੇਵਾ ਕਰਨ, ਸੇਵਾ ਕਰਨ ਦਾ ਤਰੀਕਾ ਲੋਕਾਂ ਦੇ ਅਲੱਗ- ਅਲੱਗ ਹੁੰਦੇ ਨੇ। ਮੇਰੇ। ਮੇਰੇ ਨੌਨ ਚ ਇੱਕ ਬੰਦਾ ਹੈਗਾ ਵਾ, ਉਹ ਆਲੋ ਦਾ ਹੀ ਕੰਮ ਕਰਦੇ ਨੇ। ਉਹ ਦੇਖ ਰਹੇ ਨੇ ਕਿਹੜੀ ਜਗਾ ਤੇ ਜਿਸ ਤਰਾਂ ਮੰਦਿਰ ਹੋ ਮੰਦਿਰ ਹੋ ਜਾਂਦੇ ਨਾ, ਜਿਸ ਤਰਾਂ ਜਿੱਥੇ ਜਿਆਦਾ ਉਹ ਪਬਲਿਕ ਆਉਂਦੀ ਜਾਂਦੀ ਹੈ। ਜਾਂ ਫੇਰ ਜਿੱਥੇ ਜ਼ਿਆਦਾ ਉਹ ਮਤਲਬ ਦੇਖਦੇ ਨੇ ਕਿ ਉਹ ਉੱਥੇ ਅੱਜ ਕੱਲ ਨਾ ਵਾਟਰ ਕੂਲਰ ਲਗਾ ਰਹੇ ਨੇ, ਫ੍ਰਰੀ ਦੇ ਵਿੱਚ।
ਆਹ ਤੇ ਹੋ ਬੁਵਤ ਇਹ ਸਭ ਤੋਂ ਵਧੀਆ ਜੇ, ਹਨਾ, ਆਹ ਤੇ। ਐਟਲੀਸਟ ਘੱਟੋ-ਘੱਟ ਲੋਕਾਂ ਨੂੰ ਪਾਣੀ ਤਾਂ ਮਿਲੇ ਠੰਡਾ। ਲੋਕੀ ਤਾਂ- ਕਈ ਲੋਕਾਂ ਨੂੰ ਮੈਂ ਦੇਖਿਆ ਜੀ ਕਿ, ਜਿੱਦਾਂ ਆਪਣੇ ਪਕਸ਼ੀ ਵਗੈਰਾ ਹੁੰਦੇ। ਨੇ ਜਾਨਵਰ ਵਗੈਰਾ, ਉਹਨਾਂ ਵਾਸਤੇ ਵੀ ਅੱਜ- ਕੱਲ ਗਰਮੀ ਬੜੀ ਪੈ ਰਹੀ ਹੈ, ਨਾ ਤੇ ਉਹਨਾਂ ਵਾਸਤੇ ਵੀ ਨਾ ਲੋਕਾਂ ਨੇ ਜਗਾ-ਜਗਾ- ਤੇ ਜਾਂ ਆਪਣੀਆਂ ਛੱਤਾਂ ਤੇ ਇੱਕ ਕੰਟੇਨਰ ਉਹਦੇ ਵਿੱਚ ਕੋਈ ਵੀ ਮਿੱਟੀ ਦਾ ਬਰਤਨ ਹੋ ਗਿਆ ਨਾ, ਉਹਦੇ ਵਿੱਚ ਠੰਡਾ ਪਾਣੀ ਹਾਂਜੀ, ਸਾਡੇ ਵੀ ਉੱਪਰ ਚਾਚੀ-ਚਾਚਾਾਂ ਨੇ ਰੱਖਿਆ ਸੀਗਾ, ਸਭ ਤੋਂ ਉੱਪਰ।
ਅੱਛਾ ਜੀ।
ਹਾਂਜੀ, ਵੈਸੇ ਮੈਂ ਵੀਡੀਓਜ਼ ਚ ਵੀ ਦੇਖਦੀ ਰਹਿੰਣੀ ਆ। ਕਿਉਂਕਿ ਇੰਸਟਾ ਤੇ ਮੈਂ ਰਹਿੰਦੀ ਤੇ ਲੋਕੀ ਨਾ, ਇਸ ਚੀਜ਼ ਨੂੰ ਲੈ ਕੇ ਵੀ ਬੜਾ ਕਰ ਰਹੇ ਨੇ ਅੱਜ- ਕਲ, ਉਹਨਾਂ ਲਈ ਥੋੜਾ ਅਨਾਜ ਵਗੈਰਾ ਰੱਖ ਦਿੱਤਾ ਏ, ਦਾਲਾਂ ਦੂਲਾਂ ਜੋ ਵੀ ਪਕੱਸ਼ੀ ਖਾਂਦੇ ਨੇ। ਰੱਖਦਾ, ਤੇ ਇੱਕ ਕੰਟੇਨਰ ਜਾਂ ਮਿੱਟੀ ਦੇ ਬਰਤਨ ਦੇ ਵਿੱਚ ਪਾਣੀ ਰੱਖਦਾ ਠੰਡਾ ਤੇ ਉਹ ਵੀ ਕਰ ਰਹੇ ਨੇ, ਹਾਂਜੀ ਤੇ ਗਰਮੀ ਇਨੀ ਪੈ ਰਹੀ ਹੈ ਦੇਖੋ ਭਾਵੇਂ ਕੋਈ ਇਨਸਾਨ ਹੈ ਭਾਵੇਂ ਕੋਈ ਜਾਨਵਰ ਹੈ ਹਰ ਕਿਸੇ ਨੂੰ ਪਾਣੀ ਦੀ ਫੇਰ ਪਿਆਸ ਲੱਗਦੀ- ਲੱਗਦੀ ਹੈ।
ਹਾਂਜੀ। ਸਹੀ ਗੱਲ, ਐ ਜੀ।
ਤੇ ਉਹ ਤੇ ਵਧੀਆ, ਅਗਰ ਆਪਾਂ ਕਿਸੇ ਨੂੰ ਪਾਣੀ ਪਿਆ ਰਹੇ ਹਾਂ ਤੇ ਪੁੰਨ ਦਾ ਕੰਮ ਹੁੰਦਾ।
ਹਾਂਜੀ-ਹਾਂਜੀ, ਅੱਜ ਕੱਲ੍ਹ ਛਪੀਲਾ ਥਾਂ-ਥਾਂ ਤੇ ਸਾਰੀ ਜਗ੍ਹਾ ਛਪੀਲਾ ਹੀ ਲੱਗਦੀਆਂ ਪਈਆਂ ਨੇ। ਤੇ ਗਰਮੀ ਬਹੁਤ ਜਿਆਦਾ ਪੈ ਰਹੀ ਹੈ ਨਾ।
ਹਾਂ, ਮੈਂ ਮੈਂ ਕਹਿੰਦੀ ਹਾਂ ਕਿ ਜਗ੍ਹਾ-ਜਗ੍ਹਾ ਤੇ ਥੋੜ੍ਹੀ-ਥੋੜ੍ਹੀ ਦੂਰ ਫੇਰ ਲੱਗ ਗਈਏ, ਛਬੀਲ ਥੋੜ੍ਹੀ ਦੂਰ ਫੇਰ ਲੱਗੀ ਐ, ਬਸ ਏਦਾਂ ਹੀ ਲੋਕੀ ਕਰ ਰਹੇ ਨੇ। ਸੇਵਾ ਕਰਨ ਵਾਲੇ, ਅਸੀ ਲੋਕ
ਕਈ ਤੇ ਰੂਹ ਅਵਜੇ ਚ, ਉਹ ਗੋਦ ਕਤੀਰਾ ਵੀ ਪਾ ਕੇ ਦੇ ਰਹੇ ਨੇ
ਗੋਤ ਕਥੀਰਾ ਠੰਡਾ ਹੋਣਾ ਨਾ ਫੇਰ ਤੇ ਉਹ ਵਧੀਆ ਹੁੰਦਾ, ਸੋਂ ਬਲਕਿ ਮੈਂ ਵੀ ਘਰ ਲਿਆ ਕੇ ਰੱਖਿਆ ਹੋਇਆ, ਬੱਸ। ਪਤਾ ਹੀ ਨਹੀਂ ਲੱਗਦਾ, ਉਹ ਚੀਆ ਸੀਡਸ ਚ ਅੱਜ ਕੱਲ, ਮੈਂ ਦੱਸ ਰਹੀ ਹ ਨਾ ਤੁਹਾਨੂੰ ਕਿਓਹੀ ਭਿਗੋਲ ਦਿੰਦੇ ਨੇ ਫੇਿਰ ਮੰਮੀ, ਫਿਰ ਜਿੰਨੇ ਜੋ ਪੀਣਾ ਹੋਏ ਉਹੀ ਪੀ ਲੈਂਦਾ ਹਾਂਜੀ। ਮਤਲਬ ਹੈ ਨਾ ਸਭ ਕੁਛ ਆ।
ਹਾਂਜੀ-ਹਾਂਜੀ, ਮੈਂ ਨਾ ਇਸਬਪੂਲ ਦਾ ਛਿਲਕਾ ਵੀ ਲਿਆਂਦਾ ਸੀ। ਪਰੋ ਮਨੋ ਮੈਂ ਤੇ ਇੱਕ ਵਾਰੀ ਵੀ ਟੇਸਟ ਨਈ ਕੀਤਾ, ਲਿਆਂਦਾ ਇਸੇ ਕਰਕੇ ਵੱਡੀ ਡੱਬੀ ਸੀ ਕਿ ਚਲੋ ਦੋਨੋ ਜਾਣੇ ਖਾ ਕੇ ਲੈ ਲਾਂਗੇ, ਪਰ ਹੱਲ ਇੱਕ ਵਾਰੀ ਵੀ ਟੇਸਟ ਨਈ ਕੀਤਾ ਉਹ
ਇਸਬ ਪੂਲ ਚ ਉਹਨਾਂ ਨੂੰ ਪੀਨਾ ਚਾਹੀਦਾ ਹੈ ਜਿਹਨੂੰ ਮਤਲਬ- ਮਤਲਬ ਕੋਂਸਟੀਟਿਊਸ਼ਨ ਦੀ
ਅਰੇ- ਅਰੇ, ਵੇਟ ਲੂਜ ਵਿੱਚ ਵੀ ਆ ਜਾਂਦਾ ਨਾ ਉਹ
ਵੇਟ ਲੂਸ ਚਲੋ ਆਉਂਦਾ ਹੀ ਹੈ ਜਿਹੜਾ ਆਉਂਦਾ ਹੈ ਪਰ ਉਹ ਨਾ ਫੇਰ ਦੇਖੋ ਪਤਾ ਕਿ ਉਹਦੇ ਦਾ ਉਹਦਾ ਫਾਇਦਾ ਪਤਾ ਕੀ ਹੁੰਦਾ, ਜੇ ਕਦੋਂ ਪੀਓ ਤੁਸੀਂ ਦੁਪਹਿਰ ਦੀ ਆ ਜਦੋਂ ਵੀ ਰੋਟੀ ਖਾਧੀ ਠੀਕ ਹੈ ਉਹ ਤੋਂ ਚਾਰ ਹੀ ਮਿੰਟੇ ਬਾਅਦ ਤੁਸੀਂ ਉਹ ਭਿਗੋਇਆ ਹੋਇਆ, ਦਸ ਮਿੰਟ ਭਿਗੋ ਕੇ ਰੱਖਣਾ
ਉਹਹ ਤੇ ਮੈਂ ਪੀਨਾ ਹੀ ਸੀ ਲਿਆਂਦਾ ਤੇ ਇਸੇ ਕਰਕੇ ਸੀ, ਟਾਈਮ ਹੀ ਨਈ ਲੱਗਿਆ ਨਾ ਮੈਨੂੰ ਦਿੱਤਾ ਕਿਸੇ ਨੇ, ਨਾ ਮੈਂ ਨਾ ਮੈਂ ਕਿਸੇ ਨੂੰ ਕਿਹਾ
ਅੱਛਾ ਕੋਈ ਗੱਲ ਨਹੀਂ, ਤੁਸੀਂ ਕਹਿਣਾ ਜਿ ਆਪਣੀ ਵਾਈਫ ਮ ਕਹਿਦੇਣਾ ਇੱਕ ਵਾਰੀ ਯਾਦ ਕਰਾ ਦੇਣਾ, ਕੀ ਪਤਾ ਮੇ ਬੀ ਉਹ ਭੂਲ ਪਲ ਨਾ ਗਏ ਹੋਣ ਕਿ ਪਤਾ ਨੀ ਇੱਕ ਵਾਰੀ ਬੰਦਾ ਪੁੱਛ ਲੈਂਦਾ, ਕਿ ਉਹ ਆਪ ਵੀ ਲੈ ਰਹੇ ਨੇ ਕਿ ਨਈ
ਹਾਂਜੀ- ਹਾਂਜੀ
ਇਸ ਕਰਕੇ ਪੱਤਾ ਨਈ ਨਾ ਹੁਨ
ਹਮ, ਚੱਲ ਅੱਜ ਜਾ ਕੇ ਓਨੂੰ ਅੱਜ ਜਾ ਕੇ ਕਵਾਂਗਾ, ਫੋਨ ਕਰ ਦਵਗਾ ਕਿ ਹਾਂ ਵੀ ਰੱਖ
ਹਾਂਜੀ, ਲੇਡੀਜ਼ ਭੁਲ ਜਾਂਦੀਆਂ ਹਨ
ਸੀਆ ਸੀਡਸ ਤਾਂ ਹੁੰਦੇ ਹੀ ਨੇ, ਉਹ ਤੇ
ਹਾਂਜੀ ਹਾਂ-
ਦੇਹੀਂ ਦਿੰਦੇ ਨੇ, ਦੇਹੀਂ ਦਿੰਦੇ ਨੇ ਉਹ ਤਾਂ ਹਮ, ਮਤਲਬ ਉਹ ਵੀ ਉਹ ਵੀ ਉਹ ਵੀ, ਵੇਟ ਲੂਜ ਵਿੱਚ ਆਉਂਦੇ ਨੇ ਸੀਆ ਸੀਡ ਵੀ।
ਹਾਂਜੀ ਹਾਂਜੀ, ਉਹ ਤਾਂ ਹੈ ਹੀ ਆ, ਉਹ ਵੀ ਲੂਜ ਅੱਜ ਕੱਲ ਲੋਕੀ ਸਪੈਸ਼ਲ, ਮਤਲਬ ਲਿਆ ਕੇ ਨਾ ਵੇਟ ਲੂਜ ਮਤਲਬ ਉਹਦੇ ਡਾਇਟ ਵਿੱਚ ਆਪਣਾ ਲੈਂਦੇ ਨੇ, ਉਹ ਨਾ ਸਵੇਰੇ ਖਾਲੀ ਵੇਟ, ਲੇਕਿਨ ਉਹ ਠੰਡਕ ਵੀ ਕਾਫੀ ਦਿੰਦਾ ਹੈ। ਤੇ ਉਹਨੂੰ ਗਰਮੀਆਂ ਵਿੱਚ ਨਹੀਂ ਪੀਤਾ ਜਾਂਦਾ ਅੱਜ ਕੱਲ, ਹਾਂਜੀ ਹੋਰ ਤੁਹਾਡੇ ਘਰ ਚ ਪਰਿਵਾਰ, ਆਂਟੀ ਦੀ ਤਬੀਅਤ ਠੀਕ ਰਹਿੰਦੀ ਹੈ ਹੁਣ?
ਹਾਂਜੀ ਠੀਕ ਰਹਿੰਦੀ ਹੈ। ਪਰਾਂ ਗੋਡਿਆਂ ਤੋਂ ਥੋੜ੍ਹਾ ਜਿਹਾ ਹੈਗਾ ਪ੍ਰੋਬਲਮ ਉਹਨਾਂ ਦੀ। ਗੋਡੇ ਦਾ ਪਤਾ ਮੈਂ ਤੇ ਕਿੰਨੀ ਵਾਰੀ ਕਹਿ ਤਾ, ਉਹ ਚੈੱਕ ਕਰਾ ਲਿਆਣੇ, ਕਹਿੰਦੇ ਨਹੀਂ ਹਾਲੇ ਚੱਲਣ ਦੇ ਜਿੰਨੇ ਚ ਚੱਲਦੇ ਨੇ ਫਿਰ ਇੱਕੋ ਵਾਰੀ ਜਦੋਂ ਬਿਲਕੁਲ ਬੈਠ ਜਾਣਗੇ। ਫਿਰ ਜਾਵਾਂਗੇ। ਮੈਂ ਕਿਹਾ ਉਦੋਂ ਜਿਆਦਾ ਪ੍ਰੋਬਲਮ ਆ ਜਾਏਗੀ
ਰਹਿਣ ਦਿਓ।
ਹਾਂ। ਇੱਕ ਗੋਡਾ ਉਹਨਾਂ ਦਾ ਜਿਆਦਾ ਕੰਮ ਨੀ ਕਰਦਾ ਹੂੰ। ਹੁਣ ਜਾਣਗੇ ਤਾਂ ਵੀ ਪਤਾ ਚੱਲੇਗਾ ਕਿ, ਹਾਂ ਵੀ ਓਪਰੇਸ਼ਨ ਕਰਾਉਣਾ ਹੈ ਜਾਂ ਬਦਲਣਾ ਹੈ ਜਾਂ ਦਵਾਈ ਖਾ ਕੇ ਠੀਕ ਹੋ ਜਾਏਗਾ। ਨਿਕਲਦੀ ਨੀ ਘਰੋ। ਹੂੰ। ਲੋਕਲ ਹਾਂ ਲੋਕਲ ਡਾਕਟਰ ਕੋ ਕਹਿ ਰਹੇ ਨੇ ਕਿ, ਲੋਕਲ ਡਾਕਟਰ ਕੋਲ ਚਲੇ ਜਾਣੇ ਆ।
ਨਹੀਂ ਫਿਰ ਉਹਦ ਤੇ ਫਾਇਦਾ ਹੀ ਨੀ ਹੈ ਜੀ। ਫਿਰ ਦੇਖੋ। ਕਿਸੇ ਅੱਛੇ ਡਾਕਟਰ ਕੋਲ ਜਾਓ। ਫਿਰ ਜ ਜਾਣੇ ਆ ਤੇ ਕਰਾਣੇ ਆ ਤੇ। ਹਨਾ ਹਾਂਜੀ ਹਾਂਜੀ। ਨਹੀਂ ਕੋਈ ਨੀ ਉਹਨਾਂ ਲੈ ਕੇ ਜਾਓ ਤੁਸੀਂ। ਜਾਣਗੇ ਐਕਚੁਲੀ ਨਾ ਜਿਹੜੇ ਉਹ ਥੋੜੇ ਵੱਡੇ ਲੋਕ ਇੱਦਾਂ ਘਰ ਜਾਂਦੇ ਨੇ, ਕਿ ਨਹੀਂ
ਹੂੰ ਹੂੰ। ਹਾਲੇ ਤਾਂ ਉਹ ਥੋੜਾ ਜਿਹਾ ਫਾਦਰ ਦਾ ਅਪਰੇਟ ਹੋਣਾ ਸ਼ਾਇਦ ਦੁਬਾਰਾ।
ਹੂੰ ਹੂੰ, ਅੱਛਾ ਅੱਛਾ ਠੀਕ ਹੈ। ਚਲੋ ਕੋਈ ਗੱਲ ਨੀ, ਫਿਰ ਉਹਨਾਂ ਦਾ ਵੀ ਦੇਖਣਾ ਉਹਨਾ ਨੇ ਜੇ ਉਹ ਆਪ ਪੈਗੇ ਤੇ ਉਹਨਾਂ ਨੂੰ ਕਿੱਦਾਂ ਦੇਖਣਗੀਆ ਨਾ।
ਆ ਹਾਂ। ਇਸੇ ਕਰਕੇ ਥੋੜਾ ਜਿਹਾ ਉਹ ਦੇਖ ਰਹੇ ਨੇ ਹਾਲੇ।
ਚਲੋ ਕੋਈ ਨੀ ਜੀ ਠੀਕ ਹੈ ਹਾਂਜੀ। ਫੇਰ ਕਰਦੀ ਹਾਂ ਮੈਂ। ਹਾਂਜੀ ਹਾਂਜੀ ਕੋਈ ਨੀ। ਮੈਂ ਤੁਹਾਨੂੰ ਕਰਦੀ ਹਾਂ ਨਾ। ਥੋੜਾ ਜਿਹਾ ਠੀਕ ਹੈ। ਹਾਂਜੀ ਹਾਂ। ਓਕੇ ਜੀ ਓਕੇ।
ਓਕੇ